ਸਤਿ ਸ੍ਰੀ ਅਕਾਲ ਜ ਹੋਰ ਕਿਵੇਂ ਹੋ
ਮੈਂ ਠੀਕ ਹਾਂ ਤੁਸੀਂ ਦੱਸੋ ਕੀ ਹਾਲ
ਹਾਂਜੀ ਵਧੀਆ ਮੈਂ ਵੀ ਹਾਂਜੀ ਹੋਰ ਘਰ ਠੀਕ ਨੇ
ਘਰ ਪਰਿਵਾਰ ਸਭ ਹਾਂਜੀ ਸਭ ਵਧੀਆ ਤੁਸੀ
ਹਾਂਜੀ ਵਧ ਵਧੀਆ ਬਸ ਖਾਣਾ ਖਾ ਕੇ ਹਟੀੇ ਸੀ ਦੁੱਧ ਪੀ ਕੇ
ਅੱਛਾ ਅੱਛਾ ਅ ਐਕਚੁਲੀ ਸਾਡੇ ਘਰ ਨਾ ਫੰਕਸ਼ਨ ਸੀ ਮੈਂ ਤੁਹਾਡੇ ਕੋਲੋਂ ਕੁਛ ਸੁਜੈਸਟ ਕਰਵਾਣਾ ਸੀ ਕਰਨਾ ਸੀ ਐਕਚਲੀ ਡ੍ਰੈੱਸਿਸ ਕਿਹੜੀ ਅੱਛੀ ਰਹਿਣਗੀ ਇੰਡੀਆਨ ਕੇ ਵੈਟਨ
ਦੇਖੋ ਡਰੈਸ ਦਾ ਇਦਾਂ ਹੁੰਦਾ ਨਾ ਵੀ ਫੰਕਸ਼ਨ ਕਿੱਦਾਂ ਦਾ ਇਹ ਫੰਕਸ਼ਨ ਤੇ ਵੀ ਡਿਪੈਂਡ ਕਰਦਾ ਕਿ ਆਪਾਂ ਕਿੱਦਾਂ ਦੀ ਡਰੈਸ ਵੇਅਰ ਕਰਨੀ ਹੈ।
ਜਿਹਾ ਜੀ ਹਾਂਜੀ ਬਿਲਕੁਲ ਬਿਲਕੁਲ ਫੰਕਸ਼ਨ ਤੇ ਨੋਮਲ ਪਾਰਟੀ ਹੀ ਹੈ। ਤੇ ਬੇਟੀਆਂ ਨੇ ਪਾਣੀ ਹੈ ਤੇ ਮੈਂ ਬੇਟੀਆ ਵਾਸਤੇ। ਇਹੀ ਪੁੱਛ ਰੇ ਸੀਗੇ ਤੇ ਤਾਂ ਕਰਕੇ ਬੱਚੇ ਤਾਂ ਅੱਜ ਕੱਲ੍ਹ ਵੈਸਟਰਨ ਜ਼ਿਆਦਾ ਪ੍ਰੈਫਰ ਕਰਦੇ ਨੇ ਨਾ ਬੱਚਿਆਂ ਨੂੰ ਰੋਨਾਂ ਚ ਕੰਫਰਟੇਬਲ ਲੱਗਦਾ ਹੈ ਔਰ ਅਸੀਂ ਲੋਕ ਪਾਉਂਦੇ ਹਾਂ ਇੰਡੀਅਨ ਸੂਟ ਸਾੜੀ ਹਨਾ ਤੁਹਾਡੀ ਕਿਹੜੀ ਫੇਵਰੇਟ ਹੈ ਸਭ ਤੋਂ ਜ਼ਿਆਦਾ
ਮੈਨੂੰ ਵੈਸੇ ਤਾਂ ਸੂਟ ਵਗੈਰਾ ਅੱਛਾ ਲੱਗਦਾ ਜ਼ਿਆਦਾ ਤਾਂ।
ਅੱਛਾ ਪੰਜਾਬੀ ਸੂਟ ਪੰਜਾਬੀਆਂ ਦੀ ਸ਼ਾਨ ਹਨ ਸਹੀ ਗੱਲ ਹੈ ਸਹੀ ਗੱਲ ਹੈ ਹੋਰ ਸਭ ਠੀਕ ਠਾਕ ਹਾਂਜੀ ਤੇ ਫਿਰਰ ਚਲੋ ਉਹਨਾਂ ਨੂੰ ਤੇ ਫੇਰ ਉਹ ਲੋਂਗ ਡਰੈਸ ਵਗੈਰਾ ਹੀ ਸੋਚ ਰਹੇ ਸੀ ਕਿ ਲੌਂਗ ਡਰੈਸ ਲੈ ਦੀਈਏ। ਅੱਜ ਕਲ ਲੋਂਗ ਡੈਸ ਦਾ ਵੀ ਅੱਛਾ੍ ਟਰੇਡ ਚਲਿਆ ਹਾਂਜੀ ਹਾਂਜੀ ਨਾ ਗਾਊਨ ਗਾਊਨ ਹਾਂਜੀ ਹਾਂਜੀ। ਜੀ ਗਾਊਨ ਗਾਊਨ ਅੱਜ ਕੱਲ੍ਹ ਗਾਊਨ ਬਹੁਤ ਸੋਹਣੇ ਆਏ ਹੋਏ ਹੈ ਮਾਰਕੀਟ ਵਿੱਚ ਹਮ ਤੇ ਉਹ। ਫੇਰ ਮਨਾਵਾਂਗੇ।
ਔਰ ਬੱਚਿਆਂ ਨੂੰ ਅੱਜ ਕੱਲ ਸਾਰਾ ਕੁਛ ਵੈਸੇ ਵੇਅਰ ਕਰ
ਅੱਛਾ ਅੱਛਾ ਹਾਂ ਬੇਟੀਆਂ ਮੇਰੀ ਵੀ ਵੇਅਰ ਕਰਦੀ ਸਭ ਕੁਛ ਔਫਿਸ ਜਾਂਦੀਏ ਸਭ ਕੁਛ ਵੇਅਰ ਕਰਦੀ ਹੈ।
ਬਟ ਹਾਂਜੀ ਪਰ ਇਹ ਥੋੜਾ ਜਿਹਾ ਨਾ ਜਿਵੇਂ ਆਪਾਂ ਫੋਕਸ ਵਗੈਰਾ ਹੁੰਦੀਆਂ ਨੇ ਫਲੱਫੀ ਜਿਆਂ। ਉਹ ਥੋੜੀਆਂ ਜਿਹੀਆਂ ਇਹ ਅਵੋਇਡ ਕਰਦੀ ਉਹ ਥੋੜੀ ਜਿਦੀ
ਅੱਛਾ ਅੱਛਾ ਅੱਛਾ ਅੱਛਾ ਹਾਂ ਹਾਂ ਹਾਂ ਕਈਆਂ ਨੂੰ ਹ ਫਲਫੀ ਫਲਫ਼ੀ ਪਰ ਅੱਛੇ ਲੱਗਦੇ ਹਨ ਕੰਫਰਟੇਬਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੱਡਿਆਂ ਨੂੰ ਤੇ ਚਲੋ ਨੌਲੇਜ ਹੁੰਦੀ ਹੈ ਨਾ ਕੀ ਸਾਰੇ ਕੁਜ ਏ ਚਲਾਗੀ ਕੀ ਅੱਛਾ ਲੱਗੇਗਾ। ਤੇ ਅਸੀਂ ਕਿਵੇਂ ਪਾਣਾ ਮੇਰਾ ਟੈਡੀ। ਕਰਨੈ ਹਰ ਚੀਜ਼ ਦਾ ਆਪਣਾ ਲੁੱਕ ਹੁੰਦਾ ਹੈ, ਸਕੂਲ ਦੀ ਜੋ ਡਰੈਸ ਹੁੰਦੀ ਹੈ ਕਾਲਜ ਜਾਓ, ਕਾਲਜ ਤੋਂ ਸ਼ੁਰੂ ਹੁੰਦਾ ਫੇਰ ਸਕਦੇ ਡਰੈਸਾਂ ਵਗੈਰਾ ਹਨਨਾ ਕਿ ਅਸੀਂ ਕੁਛ ਵੀ ਪਾ ਕੇ ਜਾ ਸਕਨੇ, ਹਾਂ। ਉੱਥੋਂ ਬੱਚਿਆਂ ਨੂੰ ਪਾਨਾ ਲਾਣ ਦੀ ਥੋੜ੍ਹੀ ਏ, ਉਹ ਉੱਠਣ- ਬੈਠਣ ਦੀ ਓ ਹੁੰਦੀ ਏ, ਮੈਨਰਸ ਆਂਦੇ ਨੇ ਕਿ, ਅਸੀਂ ਕਿਵੇਂ ਕੀ ਪਾਉਣਾ ਹਨਾ ਕਿਸ ਟਾਈਮ ਤੇ, ਉਹ ਧੀਰੇ -ਧੀਰੇ ਸਭ ਪਤਾ ਲੱਗਦਾ ਉਹਨਾਂ ਨੂੰ
ਹਾਂ ਜੀ।
ਹੂੰ ਹੋਰ, ਦੱਸੋ? ਤੁਸੀਂ ਕੀ ਪਾਉਂਦੇ ਹੋ? ਜ਼ਿਆਦਾਤਰ ਸੂਟ ਹੀ
ਸੂਟ ਜ਼ਿਆਦਾਤਰ ਪਾਉਂਦੇ ਆ, ਹਾਂ, ਆ ੋਪ ਵਗੈਰਾ ਫਰ ਕਰ ਲਈਦਾ ਸਾੜੀ ਦਾ, ਐਵੇਂ ਹੁੰਦਾ ਵੀ, ਸਾੜੀ ਪਾਣੀ ਹੈਗੀਆਂ ਤਾਂ, ਹੈਗੀਆਂ ਬਟ ਸਟਿਚ ਕਰਵਾਈਆਂ ਹੋਈਆਂ, ਫੇਿਰ ਬੰਨਣੀ ਔਖੀ ਲੱਗਦੀ ਹੈ।
ਅੱਛਾ ਹਾਂ, ਅੱਜ- ਕੱਲ੍ਹ ਨਾ ਸਟਿਚ ਹੋ ਈਆਂ ਸਾੜੀਆਂ ਆ ਜਾਂਦੀਆਂ, ਉਹਦਾ, ਬਹੁਤ ਪ੍ਰੋਫਿਟ ਬਹੁਤ ਸਹੀ ਰਹਿੰਦੀ ਉਹ ਤੇ, ਬਸ ਹਾਂ। ਬਹੁਤ ਇਜ਼ਲੀ ਹਾਂ-ਹਾਂ, ਬਹੁਤ ਕੰਫਰਟੇਬਲ ਹੁੰਦੀ ਐ, ਸਹੀ ਗੱਲ ਐ, ਉਹ ਸਹੀ ਰਹਿੰਦੀ ਐ, ਨਹੀਂ ਤੇ, ਉਹ ਤੇ ਹਾਂ, ਨੋ, ਨੋ, ਮ ਪ ਦੀ ਸਾੜੀ ਤੇ ਬੰਨਨਾ ਵੀ ਏਨਾ ਔਖਾ ਹੋ ਜਾਂਦੈ। ਸਾਡੇ ਲੋਕਾਂ ਕੋਲ ਤਾਂ, ਸੰਭਾਲੀ ਵੀ ਨਹੀਂ ਜਾਂਦੀ ਹੈਗੀ। ਅੱਜ-ਕੱਲ੍ਹ ਸਟਿਚ ਕੀਤੀ ਹੋ ਜਾਂਦੀ, ਮੈਂ ਵੀ ਇੱਕ ਲਈ ਸੀ। ਬਹੁਤ ਪਿਆਰੀ ਲੱਗੀ ਸੀ। ਹਾਲ ਤੇਕ ਮੇਰੇ ਕੋ ਪਈਏ, ਬਹੁਤ ਪਿਆਰੀ ਲੱਗਦੀ।
ਉਹੀ ਵੀ, ਸਿੰਪਲ ਸੋਬਰ ਜਿ ਹੋਵੇ ਨਾ, ਫਿਰ ਜ਼ਿਆਦਾ ਵਧੀਆ ਲੁੱਕ ਆਂਦੀ ਆ ਹੋਰ ਕਿਆ
ਜ਼ਿਆਦਾ ਹੈਵੀ ਹੋ, ਜੇ ਫੇਰ ਉਹ ਨੀ
ਹਾਂਜੀ।
ਹਮ, ਅੱਜ ਕਲ ਤੇ, ਵੈਸੇ, ਕੋਟ- ਸੈਟ ਵੀ ਰਵਾਜ਼ ਐ, ਕੋਟ
ਕੋਟ ਸੇਟ, ਹਾਂਜੀ। ਬਰੌਡ ਪਲਾਜ਼ੋ ਵਗੈਰਾ ਚਲਦੇ ਆ, ਨਾ ਨਾਲ ਪਲਾਜ਼ੋ ਵੀ ਉਹ ਵੀ ਵਧੀਆ ਲੱਗਦੇ ਨੇ, ਹੁਣ ਤਾ ਮੀਨਜ ਟਰੇੰਡ ਐ, ਬਹੁਤ ਜਿਆਦਾ ਹੁਣ ਤ, ਅਲਗ- ਅਲਗ ਤਰਾਂ ਦਾ।
ਹਾਂਜੀ। ਹੁਣ ਤਾਂ, ਟ੍ਰੈਂਡ ਵੀ ਬਹੁਤ ਵਧੀਆ ਚਲਿਆ ਹੋਯਾ, ਮਤਲਬ! ਅਸੀਂ ਤੇ ਸੂਟਾਂ ਤੇ, ਹੀ ਰਹਿ ਗਏ ਬਲਕਿ ਅੱਜ- ਕੱਲ ਤੇ ਬੱਚਿਆਂ ਦੇ, ਕੁੜੀਆਂ ਦੇ, ਤੇ ਬਹੁਤ ਹੀ ਡਰੈਸਿਸ ਨੇ ਹਨਾ ਹਾਂ, ਉਹ ਮੁੰਡੇ ਕਹਿੰਦੇ ਰਹਿੰਦੇ ਨੇ ਸਾਡੇ ਤੇ, ਬਸ ਇੱਕ ਪੈਂਟ ਸ਼ਰਟ ਪਾਈ ਤੇ ਚੱਲ ਪਏ।
ਹੋਰ ਕਿਆ, ਮੁੰਡਿਆਂ ਦੀ ਤਾਂ ਫੇਰ ਉਓਹੀ ਚੁਆਇਸ ਹੁੰਦੀ ਆ, ਸੇਮ ਜੀ ਉਹ ਬਸ। ਕੁੜੀਆਂ ਕੋਲ, ਐਨੀ ਜਿਆਦਾ ਹੁੰਦੀ ਬ ਚੂਜ ਕਰਨਾ ਔਖਾ ਲੱਗਦਾ, ਵੀ ਕੀ ਪਾਣਾ ਹੈ।
ਹਾਂਜੀ -ਹਾਂਜੀ -ਬਿਲਕੁਲ। ਬਿਲਕੁਲ। ਸਹੀ ਗੱਲ ਆ, ਚਲੋ ਕੋਈ ਨਾ ਹੋਰ, ਦੱਸੋ?
ਬਾਕੀ ਐਵੇਂ ਹੁੰਦਾ ਵੀ ਕੋਈ ਵੀ, ਸਭ ਦਾ ਆਪਣਾ ਰਿਲੀਜਨ, ਆਪਣਾ ਹੈਗਾ ਕਲਚਰ, ਸਾਰਾ ਕੁਛ, ਅਲੱਗ ਅਲੱਗ
ਅਲੱਗ -ਅਲੱਗ ਹਾਂ ਬਿਲਕੁਲ ਹਾਂ ਕਿਸੇ ਨੂੰ ਇੰਡੀਅਨ ਅੱਛੀ ਲੱਗਦੀ ਹੈ ਕਿਸੇ ਕਿਸੇ ਨੂੰ ਵੈਸਟਰਨ ਅੱਛੀ ਲੱਗਦੀ ਏ ਕਿਸੇ ਨੂੰ ਸਾੜੀ ਅੱਛੀ ਲੱਗਦੀ ਏ ਕਿਸੇ ਨੂੰ ਸੂਟ ਅੱਛਾ ਲੱਗਦਾ। ਹੋਹੀ ਹੈ ਨਾ ਆਪਣੇ ਆਪਣੀ ਚੁਆਇਸ ਹੈ ਅੱਜ ਕੱਲ। ਅੱਜ ਕੱਲ੍ਹ ਦੇ ਬੱਚੇ ਵੈਸਟਰਨ ਜ਼ਿਆਦਾ ਉਹ ਕਰਦੇ ਨੇ ਪੈਫਰ ਕਰਦੇ ਨੇ।
ਇਦਾਂ ਵੀ ਚਲੋ ਜਿਵੇਂ ਹੁਣ ਗਰਮੀ ਵਗੈਰਾ 'ਚ ਕੰਫਰਟੇਬਲ ਵੀ ਬਹੁਤ ਹੁੰਦੀ ਏ। ਸੂਟ ਵਗੈਰਾ ਸੰਭਾਲ ਲਈ ਵੀ ਬੱਚਿਆਂ ਨੂੰ ਔਖੇ ਲੱਗਦੇ ਆ ਨਾ ਫਿਰ, ਹੋਰ ਕਿਆ।
ਪਹਿਲੇ ਤੇ ਸਲਵਾਰਾਂ ਹੁੰਦੀਆਂ ਸੀ, ਉਹ ਉਹ ਪਟਿਆਲਾ ਸਲਵਾਰਾਂ ਹੋਈ ਕਦੇ ਕੋਈ ਸਲਵਾਰ ਹੋਈ ਕਿੰਨੇ ਤਰੀਕੇ ਦੀ ਸਲਵਾਰਾਂ ਅੱਛੀਆ ਲੱਗਦੀਆਂ ਸੀ। ਅੱਜ ਕੱਲ ਪਲਾਜ਼ੋ ਚੱਲ ਗਏ ਨੇ ਪੈਂਟਾਂ ਚੱਲ ਗਈਆਂ ਨੇ।
ਦਿਲੇ ਨੀ ਕਰਦਾ ਹੁਣ ਪਾਣ ਦਾ ਪਲਾਜੋ ਇੰਨੇ ਜ਼ਿਆਦਾ ਕੰਫਰਟੇਬਲ ਨੇ ਨਾ ਸਲਵਾਰ ਤਾਂ ਮੇਰੇ ਕੋਲ ਤਾਂ ਕੋਈ ਸੂਟ ਤੇ ਸਲਵਾਰ ਸੂਟ
ਹੂੰ ਹੂੰ ਟਰੈਂਡ ਵੀ ਨੀ ਰਹਿ ਗਿਆ ਨਾ ਸਲਵਾਰ ਸੂਟਾਂ ਦਾ ਮੇਰੇ ਕੋਲ ਵੀ ਇੱਕ -ਇੱਕ ਪਿਆ ਬਸ ਮੈਂ ਇੱਕ ਉਹ ਵੀ ਸਮਝੋ ਰੱਖਿਆ ਹੀ ਹੋਇਆ ਸਲਵਾਰ ਸੂਟ ਬਾਕੀ ਸਾਰੇ ਪਲਾਜ਼ੋ ਹੂ ਪੰਜਾ ਪਲਾਜ਼ੋ ਹੀ ਨੂੰ
ਜੇ ਸਟਿਚ ਵੀ ਕਰਵਾਉਣੇ ਹੁੰਦੇ ਫਿਰ ਬਿਲਕੁਲ ਹਲਕੇ ਸਲਵਾਰ ਹੋਵੇ ਬਸ ਘੱਟ ਬੱਲ ਵਗੈਰਾ ਹੋਣ
ਹਾਂ ਨਹੀ ਤਾਂ ਨਹੀ ਤੇ ਪਹਿਲੇ ਤਾਂ ਇਨੀ ਚੁਨਟਾਂ ਵਾਲੀ ਪੈ ਅਹ ਪਾਉਂਦੇ ਸੀ ਬੜੀ ਅੱਛੀ ਲੱਗਦੀ ਸੀ ਪਹਿਲੇ ਅੱਛੀ ਲੱਗਦੀ ਸੀ ਹਾਂ ਅੱਜ ਕੱਲ੍ਹ ਹਾਂ ਉਹ ਲੁੱਕ ਅਲੱਗ ਸੀ। ਉਹ ਪਟਿਆਲਾ ਸਲਵਾਰ ਅੱਛੀ ਲੱਗਦੀ ਸੀ ਹੁਣ ਅੱਜ ਗੱਲ ਤੇ ਕੋਈ ਪਾ ਕੇ ਰਾਜੀ
ਅੱਜ ਕੱਲ੍ਹ ਗਰਮੀ ਵੀ ਇਨੀ ਹੈ। ਉਹੀ ਤਾਂ ਵੀ ਗਰਮੀ ਵੀ ਇਨੀ ਜ਼ਿਆਦਾ ਹੁੰਦੀ ਹੈ। ਫੇਰ ਪਾਣੀ ਵੀ ਸਹੀ ਨੀ ਰਹਿੰਦੀ ਉਹ ਜਿਹੇ ਪਲਾਜ਼ੋ ਪਾਉਨੇ ਤਾਂ ਜ਼ਿਆਦਾ ਕੰਫਰਟੇਬਲ ਲੱਗਦਾ। ਪਾਏ
ਹਾਂਜੀ ਉਹ ਪਾਇਆ ਰ ਕਿੰਨਾ ਮਰਜੀ ਕੰਮ ਕਰ ਲਓ ਸਲਵਾਰਾਂ ਪੈਰਾਂ ਚ ਵੀ ਅਟਕਦੀਆਂ ਨੇ ਹਰ ਚੀਜ਼ ਹੁੰਦੀ ਹੈ ਨੇ ਤਾਂ ਕਰਕੇ ਥੋੜ ੳਵਾਇਡ ਕਰਦੇ ਨੇ ਚਾਹੀਦਾ ਇਹੀ ਗੱਲ ਏ ਹਮ ਅੱਜ ਕੱਲ ਦੇ ਬੱਚੇ ਫੇਰ ਹੀ ਵੀ ਨਹੀਂ ਪਾਉਂਦੇ ਅਸੀਂ ਤਾਂ ਪਹਿਲੇ ਪਹਿਲੇ ਲੈਗਿੰਗ ਬਹੁਤ ਪਾਉਂਦੇ ਸੀ ਹੁਣ ਤਾਂ ਲੈਗਿੰਗ ਦਾ ਵੀ ਉਹ ਨੀ ਰਿਹਾ ਟਰੈਂਡ ਹੀ ਨੀ ਹੈਗਾ।
ਹੋਰ ਕਿਆ ਲੈਗੀ ਦਾ ਤਾਂ ਐਵੇਂ ਹੁੰਦਾ ਉਹ ਨਾਲ ਬਸ ਟੱਚ ਹੋਈ ਜਾਂਦੀ ਆ ਨਾ ਉਹ ਫਰ ਚੰਗੀ ਨੀ ਲੱਗਦੀ ਪਲਾਜ਼ੋ ਤਾਂ ਚਲੋ ਐਵੇ ਖੁਾ ਹੁੰਦਾ ਵਧੀਆ, ਹੋਰ ਕਿਆ।
ਕੰਫਰਟੇਬਲ ਰਹਿੰਦਾ ਹੈ ਤਾਂ
ਹੋਰ ਕਿਆ। ਬਾਕੀ ਹੁਣ ਜਿਵੇਂ ਸਭ ਦੀ ਚਆਇਸ ਵੀ ਲੱਗ ਅਲੱਗ ਏ ਜਿਵੇਂ ਜਿਨੂੰ ਜਿੱਦਾਂ ਪਸੰ
ਬਸ ਮੇਨ ਤੇ ਉਹੀ ਹੈ ਨਾ ਬਿਲਕੁਲ-ਬਿਲਕੁਲ ਹਰ ਕੋਈ ਆਪਣਾ ਸੋਚਦਾ ਕਿ ਅਸੀਂ ਜੇ ਕੀ ਚੀਜ਼ ਪਾਈਏ ਤਾਂ ਸਾਨੂੰ ਅੱਛੀ ਲੱਗੇ ਜੱਚੇ।
ਹੋਰ ਕਿਆ ਹਾਂਜੀ।
ਹਮ ਅੱਜ ਕੱਲ ਕੰਫਰਟੇਬਲ ਸਭ ਪਾਲਦੇ ਨੇ ਇਨਾ ਉਹ ਵੀ ਨੀ ਹੁੰਦਾ ਕਿ ਕਿਸੇ ਨੇ ਅੱਛੇ ਲੱਗ ਸਭ ਕੁਈ ਕੰਫਰਟੇਬਲ ਪਾਂਦਾ। ਹੁਣ ਘਰ ਵੀ ਨਾਈ ਸੂਟ ਪਾ ਕੇ ਬਹਿ ਜੋ ਇੱ ਨਾਈਟ ਸੂਟ ਲਾਈ ਦਾ ਦੂਜਾ ਪਾਈ ਦਾ ਬਸ ਇਹੀ ਹੁੰਦਾ।
ਤੇ ਹੁਣ ਦਿਨ ਚ ਤਾਂ ਹੁਣ ਸੂਟ ਪੈਂਦਾ ਹੀ ਨੀ ਦਿਨ ਚ ਨਾਈਟ ਵੇਅਰ ਹੀ ਪਾਦੇ ਆ ਦਿਨ ਚ ਵੀ ਬਸ ਕੰਫਰਟੇਬਲ ਲੋਵਰ ਟੀ-ਸ਼ਰਟ ਟੀ ਹੋਰ ਕਿਆ।
ਹਮ
ਸੂਟ ਚ ਐਵੇਂ ਹੁੰਦਾ ਵੀ ਉਵੇਂ ਨਹੀਂ ਸਹੀ ਲੱਗਦਾ ਹੈਗਾ ਸੂਟ ਵੀ ਨਾ ਜੀਨ-ਟੋਪ ਤਾਂ ਗਰਮੀ ਚ ਤਾਂ ਬਹੁਤ ਔਖਾ ਲੱਗਦਾ ਜੀਨਸ ਪਾਣੀ ਤਾਂ।
ਗਰਮੀ ਤੇ ਜੀਨਸ ਚਿਪਕਦੀ ਹੈ ਨਾ ਫੇਰ ਉਹ ਅੱਛੀ ਨੀ ਲੱਗਦੀ ਹਮ। ਬੱਚੇ ਆਫਿਸ ਵੀ ਜਾਂਦੇ ਨੇ ਨਾ ਤਾਂ ਵੀ ਉਹ ਕਹਿੰਦੇ ਮਾਮਾ ਪਲਾਜ਼ੋ ਦੇ-ਦੋ, ਸੂਟ ਦੇ-ਦੋ ਅਜ ਕੱਲ ੜ ਪਲਾਜ਼ੋ ਖੁੱਲੇ-ਖੁੱਲ੍ਹੇ ਅੱਛੇ ਲੱਗਦੇ ਆ। ਯਾ ਡੈਸਜ਼ ਅੱਛੀ ਲਗਤੇ ਲੋਂਗ ਡ੍ਰੈਸ ਪੈਨ ਲੋ। ਉਸਮੇ ਭੀ ਕੰਫਰਟੇਬਲ ਲਗਤਾ ਹੈ। ਹਮ ਲੌਗ ਡ੍ਰੈਸ ਅੱਛੀ ਲੱਗਦੀ ਹੈ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹਾਂਜੀ-ਹਾਂਜੀ, ਹਾਂਜੀ-ਹਾਂਜੀ। ਕੋਟ ਸੈੱਟ ਤੇ ਚੱਲਦਾ ਹੀ ਨਾ ਕੋਟ ਸੈੱਟ ਤੇ ਬਹੁਤ ਵਧੀਆ ਲੱਗਦੇ ਨੇ ਨਾ
ਹਾਂਜੀ,
ਹੂੰ, ਤੇ ਕੋਟ ਸੈਟ ਤੇ ਬਹੁਤ ਹੀ ਵਧੀਆ ਲੱਗਦੇ ਨੇ ਕਿਉਂਕਿ ਉਹਦੇ ਵਿੱਚ ਕੰਫਰਟੇਬਲ ਰਹਿੰਦਾ ਬੰਦਾ ਹਨਾ
ਹਾਂਜੀ ਇਹ ਤਾਂ ਹੈ। ਪਰ ਉਹ ਲੁੱਕ ਵੀ ਉਸਦੀ ਅੱਛੀ ਆਂਦੀ ਐ ਵ
ਲੁਕ ਵੀ ਬਹੁਤ ਅੱਛੀ ਆਂਦੀ ਹਾਂਜੀ ਆਨਲਾਈਨ ਮੰਗਓ ਡੇਲੀ ਵੇਅਰ ਵਾਸਤੇ ਅੱਛੇ ਅੱਛੇ ਕੋਟਨ ਦੇ ਫ ਰਉਣ ਦੇ ਬਹੁਤ ਅੱਛੇ ਮਿਲ ਜਾਂਦੇ ਨੇ ਕੋਰਡ ਸੈੱਟ ਕੋਰਟ ਸੈਟ ਵਧੀਆ ਲੱਗਦੇ ਨੇ ਹੂੰ, ਮੈਂ ਪੰਜ ਛੇ ਮੰਗਵਾਏ ਨੇ ਇਕੱਠੇ ਨਾ ਉਧਰੋਂ ਔਨਲਾਈਨ ਹੀ ਮੰਗਵਾਏ ਨੇ ਜ਼ਿਆਦਾ
ਵਧੀਆ ਏਦਾਂ ਵੀ ਚਲੋ ਸੀਜਨ ਨਿਕਲ ਜਾਂਦਾ ਫੇਰ ਆਪਣਾ ਵਧੀਆ ਹੋ ਜਾਂਦਾ ਹੈ ਕਿਉਂਕਿ ਗਰਮੀ ਦਾ ਐਵੇਂ ਹੁੰਦਾ ਨਾ ਵੀ ਇੱਕ ਸੀਜਨ ਹੀ ਘੱਟਦੇ ਆ ਅਗਲੇ ਸੀਜ਼ਨ ਚ ਆਪ ਆਪਾਂ ਪਾ ਨਹੀਂ ਸਕਦੇ ਬਟ ਸਰਦੀ ਦੇ ਤਾਂ ਕਦੇ ਫਟਦੇ ਨਹੀਂ ਹੈਗੇ
ਸਰਦੀ ਸਰਦੀ ਪੈਂਦੀ ਘੱਟ ਹੈ ਹੈਨਾ ਹਾਂ, ਗਰਮੀਆਂ ਹੋਣ ਗਈਆਂ ਨੌ ਮਹੀਨੇ ਦੀਆਂ ਵੀ ਆਉਂਦੀਆਂ ਦੋ ਤਿੰਨ ਮਹੀਨੇ ਵੀ ਆਉਦੇ ਫੇਰ ਇੱਕ ਮਹੀਨਾ ਵੀ ਪੂਰਾ ਸਰਦੀ ਨੀ ਪਈ ਸੀ ਅੱਛਾ। ਗਰਮੀ ਐਨੀ ਜ਼ਿਆਦਾ ਪੈ ਰਹੀ ਐ
ਹੋਰ ਕੀ
ਹੂੰ, ਉਹੀ ਹੁੰਦਾ ਇਨਸਾਨ ਸੈਟਿਸਫਾਈ ਨਹੀਂ ਹੁੰਦਾ ਨਾ ਗਰਮੀ ਹੋਏਗੀ ਤੇ ਹਾਏ ਤੋਬਾ ਹਾਏ ਗਰਮੀ ਹਾਏ ਗਰਮੀ ਸਰਦੀ ਹੋਏਗੀ ਤੇ ਹਾਏ ਸਰਦੀ ਹਾਏ ਸਰਦੀ ਐਵੇਂ ਹੁੰਦਾ ਹਨਾ
ਕਈ ਵੀ ਕਿਤੇ ਵੀ ਸੈਟਿਸਫਾਈ ਨੀ ਨਾ ਹੈਗੇ ਹੋਰ ਕੀ ਹ
ਚੱਕਰ ਤਾਂ ਕਰਕੇ ਇਨਸਾਨ ਚਲੋ ਜਿ ਇਨਾ ਨੀ ਹੈ ਨਾ ਕਿ ਜਿੰਨਾ ਚ ਹੈਗਾ ਜੋ ਹੈਗਾ ਉਹੀ ਕਰ ਲਈਏ ਅਸੀਂ ਘਰ
ਹਾਂਜੀ
ਹੂੰ, ਅੱਜ ਕੱਲ੍ਹ ਤਾਂ ਬਸ ਹਰ ਚੀਜ਼ ਹਰ ਕੋਈ ਕੰਫਰਟੇਬਲ ਪਾਲਦਾ ਹੈ ਅੱਜ ਕੱਲ ਇਨਸਾਨ ਲੇਜ਼ੀ ਵੀ ਬਹੁਤ ਹੋ ਗਿਆ ਕਿ ਚਲੋ ਓਨਲਾਈਨ ਹੀ ਮੰਗਵਾ ਲੈਂਦੇ ਆਾਂ ਇਥੋਂ ਕਰ ਲੈਂਦੇ ਆਾਂ ਜਾਵਾਂਗੇ ਕਿੱਥੇ ਕਿਉਂਕਿ ਔਨਲਾਈਨ ਵੀ ਡਰੈਸ ਵਗੈਰਾ ਹਰ ਚੀਜ਼ ਅਸੀਂ ਵਰਾਇਟੀ ਕਿੰਨੀ ਦੇਖ ਸਕਦੇ ਹਾਂ ਹੈ ਨਾ।
ਤੇ ਤਾਂ ਹੈ ਪਰਰ ਗਰਮੀ ਚ ਤਾਂ ਬਾਹਰ ਨਿਕਲਣਾ ਹੀ ਨਹੀਂ ਸਹੀ ਲੱਗਦਾ। ਉਹ ਤਾ ਹੈਗਾ।
ਬਿਲ, ਬਿਲਕੁਲ- ਬਿਲਕੁਲ। ਬਿਲਕੁਲ, ਸਹੀ ਗੱਲ ਹੈ, ਗਰਮੀ ਚ ਤੇ ਮਨ ਹੀ ਨੀ ਕਰਦਾ, ਘਰ ਬੈਠੇ ਹੀ ਮੰਗਾਲਓ ਤੇ ਚੰਗਾ, ਜੋ ਪਾਣਾ ਹੂੰ ਬਿਟੀਆ ਵੀ ਮੇਰੀ ਔਨਲਾਈਨ ਹੀ ਮੰਗਉਂਦੀ ਮੈ ਵੀ ਆਨਲਾਈਨ ਹੀ ਮੰਗਾਨਿਆ। ਜਿਆਦਾਤਰ ਅਸੀ ਆਨਲਾਈਨ।
ਹਾਂਜੀ, ਚਲੋ ਐਵੇਂ ਵੀ ਟਾਈਮ ਵੀ ਟਾਈਮ ਵੀ ਸੇਵ ਹੋ ਜਾਂਦਾ ਹੈਰ ਐਵੇਂ ਵੀ ਹੁਣ ਬਾਹਰ ਜਾਣਾ ਵੀ ਧੁੱਪ ਦੇਖੋ ਕਿੰਨੀ ਹੁੰਦੀ ਹੈ। ਹਾ
ਬਿਲਕੁਲ ਜੀ ਬਿਲਕੁਲ, ਨਹੀਂ ਬਾਹਰ ਤੇ ਬਹੁਤ ਗਰਮੀ ਹੈ ਬਹੁਤ ਗਰਮੀ ਮਾਰੇ ਤੇ ਮਨ ਨਹੀਂ ਕਰਦਾ। ਦਸ ਵਜੇ ਹੀ ਇੰਨੀ ਤੇਜ਼ ਧੁਪ ਹੁੰਦੀ ਹੈ।
ਬਹੁਤ ਜ਼ਿਆਦਾ ਐਵੇਂ ਲੱਗਦਾ ਜਿਵੇਂ ਹੇਠ ਨੀ ਪਾਣੀ ਦੇਖੋ ਕਿੰਨਾ ਗਰਮ ਹੁੰਦਾ। ਦਾ ਪੂਰਾ
ਪਾਣੀ ਬਿਲਕੁਲ ਟੰਕੀ ਦਾ ਪਾਣੀ ਇੰਨਾ ਗਰਮ ਹੱਥ ਵੀ ਨਹੀਂ ਧੋਤੇ ਜਾਂਦੇ, ਤਾਂਇ ਤੇ। ਚਲੋ, ਤੁਸੀਂ ਬਚ ਕੇ ਰਹੋ ਗਰਮੀ ਤੋਂ।
ਹਾਂਜੀ, ਹੋਰ ਤੁਸੀਂ ਵੀ ਆਪਣਾ ਧਿਆਨ ਰੱਖਿਓ ਹਾਂ। ਹਾਂ।
ਹਾਂਜੀ-ਹਾਂਜੀ, ਉਹੀ ਨਾ। ਤੁਸੀਂ ਵੀ ਆਪਣਾ ਧਿਆਨ ਰੱਖਿਓ ਬੱਚਿਆਂ ਦਾ ਧਿਆਨ ਰੱਖਿਓ ਵਧੀਆ ਲੱਗਾ ਤੁਹਾਡੇ ਨਾਲ
ਹੋਰ ਕੀ ਹਾਂਜੀ, ਓਕੇ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।